ਹੈਲ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
ਹੋਰ ਦੱਸੋ ਘਰਿ ਪਰਿਵਾਰ ਵਧੀਆ ਤੁਹਾਡਾ?
ਹਾਂਜੀ, ਸਾਰੇ ਵਧੀਆ, ਤੁਸੀਂ ਦੱਸੋ? ਹੋਰ ਕੀ ਕਰੀ ਜਾਂਦੇ ਸੀ?
ਬਸ ਜੀ ਵੇੇਲੇ ਹੈਗੇ ਆ।
ਹੋਰ ਫੈਮਲੀ ਕਿੱਦਾਂ ਤੁਹਾਡੀ?
ਮੈਂ ਪੁੱਛਣਾ ਸੀ ਕਿ ਅੱਜ ਕੱਲ੍ਹ ਦੇੇਖੋ ਜੀ ਬੱਚਿਆਂ ਦੀ ਹੈਲਥ ਸਹੀ ਨਹੀਂ ਰਹਿੰਦੀ।
ਹਾਂਜੀ?
ਮੈਂ ਕਿਹਾ ਜੀ ਅੱਜ ਕੱਲ ਦੇ ਬੱਚਿਆਂ ਦੀ ਹੈਲਥ ਸਹੀ ਨੀ ਹੈਗੀ।
ਹਾਂਜੀ।
ਹੈਲੋ?
ਮੈਂ ਕਿਹਾ ਜੀ, ਬੱਚਿਆਂ ਦੀ ਅੱਜ ਕੱਲ੍ਹ ਹੈਲਥ ਨਾ ਸਹੀ ਨੀ ਰਹਿੰਦੀ ਜੀ। ਬੱਚੇ ਖੇਲ ਕੇ ਆਉਂਦੇ ਨੇ, ਧੁੱਪੇ ਖੇਲਦੇ ਨੇ ਜੀ, ਪਾਣੀ ਪੀ ਲੈਂਦੇ ਨੇ ਆ ਕੇ ਫਰਿੱਜ ਆਲਾ ਠੰਡਾ। ਤੇ ਮਤਲਬ ਕੀ-ਕੀ ਮਤਲਬ ਕੀ ਪ੍ਰ ਕੋਜਨ ਕੀ ਕੀ ਮਤਲਬ ਕਿ ਲੈਣੇ ਚਾਹੀਦੇ ਨੇ ਜੀ ਵੀ ਬੱਚੇ ਬਿਮਾਰ ਨਾ ਪੈਣ?
ਬੱਚਿਆਂ ਨੂੰ ਧੁੱਪੇ ਨਾ ਖੇਲਣ ਦਿਆਂ ਕਰੋ ਜ਼ਿਆਦਾਤਰ ਤੁਹਾਨੂੰ ਪਤਾ ਤਾਂ ਹੈ ਜ ਕੱਲ ਗਰਮੀ ਕਿ ਨੀ ਹੁੰਦੀ ਆ, ਫਿਰ ਬੱਚੇ ਖੇਡ ਕੇ ਧੁਪੋ ਆਉਂਦੇ ਨੇ ਖੇਡ ਕੇ। ਤੇ ਫੇਰ ਨਾਲ ਦੀ ਨਾਲ ਪਾਣੀ ਪੀ ਲੈਂਦੇ ਨੇ, ਉਸ ਤੋਂ ਬਾਅਦ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਬੱਚੇ।
ਜੀ ਜੀ।
ਤੇ ਤੁਹਨੂੰ ਪਤਾ ਜ਼ਿਆਦਾ ਦਵਾਈਆਂ ਲੈਣ ਨਾਲ ਵੀ ਬੱਚੇ ਤੇ ਉਹ ਜ਼ਿਆਦਾ ਉਹ ਬੁਰਾ ਅਸਰ ਪੈਂਦਾ ਦਵਾਈ ਵੀ ਨੀ ਇੰਨੀ ਚੰਗੀ ਹੁੰਦੀ ਗ।
ਹਾਂਜੀ।
ਹਾਂਜੀ ਦਵਾਈ ਵੀ ਨਹੀਂ ਏਨੀ ਲੈਣੀ ਚਾਹੀਦੀ।
ਬਸ ਤੁਹਾਨੂੰ ਪਤਾ ਹੀ ਹੈਗਾ, ਬੱਚੇ ਸਮਝਦੇ ਨੀ ਅੱਜ ਕੱਲ੍ਹ ਦੇ। ਜਾਂਦੇ ਨੇ ਧੁੱਪੇ ਚ ਖੇਡ ਕੇ ਆਪਣਾ ਠ ਠੰਢਾ ਪਾਣੀ ਪੀ ਲੈਂਦੇ ਨੇ। ਇਹ ਵੇਖੋ ਕਈ ਬੱਚਿਆਂ ਦੀ ਤਾਂ ਇਨੀ ਇਮਿਊਨਿਟੀ ਵੀਕ ਹੈਗੀ ਏ ਧੁੱਪਾਂ ਚ ਖੇਲ-ਖੇਲ ਕੇ ਡਿੱਗ ਜਾਂਦੇ ਨੇ ਜੀ। ਡੀਹਾਈਡ੍ਰੇਸ਼ਨ ਹੋ ਜਾਂਦੀ ਹੈ, ਪਾਣੀ ਦੀ ਕਮੀ ਹੋ ਜਾਂਦੀ ਹੈ ਜੀ।
ਹਾਂਜੀ ਮੁੜਕੇ ਕਈ ਵਾਰ ਬੱਚੇ ਜ਼ਿਆਦਾ ਬਿਮਾਰ ਹੋ ਜਾਂਦੇ ਨੇ, ਧੁੱਪ ਨਾਲ।
ਜੀ ਜੀ ਜੀ।
ਹਾਂਜੀ, ਬੱਚਿਆਂ ਨੂੰ ਘੱਟ ਹੀ ਬਾਹਰ ਕੱਢਿਆ ਕਰੋ ਜਾਣ ਹੀ ਨਾਂ ਦਿਆ ਕਰੋ, ਵੈਸੇ ਵੀ ਹੁਣ ਛੁੱਟੀਆਂ ਛੁੱਟੀਆਂ ਵਾ ਫੇਰ ਬੱਚਿਆਂ ਦੇ ਸਕੂਲ ਲੱਗਣ ਲੱਗ ਗ ਨੇ ਤੁਹਾਨੂੰ ਪਤਾ।
ਜੀ ਮੌਸਮ ਈ ਇਹੋ ਜਿਹਾ ਹੈਗਾ ਨਾ ਮੌਸਮ ਇਹ ਨਹੀਂ ਕੱਢਣਾ ਹੀ ਨੀ ਚਾਹੀਦਾ ਬੱਚਿਆਂ ਨੂੰ।
ਹਾਂਜੀ, ਹੋਰ ਦੱਸੋ।
ਸਭ ਵਧੀਆ ਜੀ, ਤੁਹੀਂ ਦੱਸੋ। ਜੀ, ਹਾਂਜੀ-ਹਾਂਜੀ।
ਅੱਛਾ, ਠੀਕ ਆ ਜੀ, ਹੋਰ ਵਾਈਫ ਤੁਹਾਡੀ ਕਿੱਦਾਂ?
ਵਾਈਫ ਵਧੀਆ ਹੈਗੀ ਜੀ।
ਅੱਛਾ, ਹੋਰ ਬ ਬੱਚੇ ਬੁੱਚੇ ਸਾਰੇ ਠੀਕ?
ਤਾਂ ਹੀ ਤੁਹਾਨੂੰ ਪੁੱਛ ਰਿਹਾ ਸੀ ਮੈਂ ਕਿਹਾ ਬੱਚੇ ਬੱਚਿਆ ਵਾਸਤੇ ਮਤਲਬ ਕੀ ਕੀ ਕਰੀਏ ਐਸਾ ਵੀ ਵੀ ਘੱਟ ਬਿਮਾਰ ਪੈਣ, ਨਾ ਘੱਟ ਨਿਕਲਣ ਬਾਹ ਬਾਹਰ।
ਹਾਂਜੀ ਬੱਚਿਆਂ ਨੂੰ ਨਾ ਤੁਸੀਂ ਬਾਹਰ ਹੀ ਨਾ ਨਿਕਲਣ ਦਿਆ ਕਰੋ ਕਿਉਂਕਿ ਥੋਨੂੰ ਪਤਾ ਹੀ ਆ ਅੱਜ-ਕੱਲ ਫਿਰ ਉਹ ਅੱਜ ਕੱਲ੍ਹ ਬੱਚੇ ਚੱਕਣ ਦੀਆਂ ਵੀ ਬਹੁਤ ਖ਼ਬਰਾਂ ਆਉਂਦੀਆਂ ਪਈਆਂ ਨੇ।
ਜੀ ਜੀ ਜੀ।
ਹਾਂਜੀ ਲੁਧਿਆਣੇ ਚੋ ਨਾ ਨੌ ਕੁੜੀਆ ਗਾਇਬ ਹੋ ਗਈਆ ਅੱਗੇ ਤੇ ਤੁਹਾਨੂੰ ਪਤਾ ਹੀ ਆ ਫੇਰ ਬੱਚਿਆ ਨੂੰ ਘੱਟ ਹੀ ਬਾਹਰ ਕੱਢਿਆ ਕਰੋ।
ਨਹੀ ਸਹੀ ਗੱਲ ਆ ਜੀ ਇਹ ਤਾ ਤੁਹਾਡੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ।
ਹਾਂਜੀ ਲੁਧਿਆਣੇ ਚ ਨੌ ਕੁੜੀਆਂ ਗਾਇਬ ਹੋ ਤੇ ਉਹ ਨੌ ਕੁੜੀਆਂ ਜਾ ਨੌ ਕੁੜੀਆ ਯੂਪੀ ਚੋਂ ਲੱਭੀਆ ਜਾ ਕੇ।
ਅੱਛਾ ਜੀ।
ਹਾਂਜੀ ਤੇ ਬੱਚਿਆਂ ਨੂੰ ਨਾ ਘੱਟ ਹੀ ਬਾਹਰ ਕੱਢਿਆ ਕਰੋ ਤੁਸੀਂ।
ਸਹੀ ਗੱਲ ਹੈ ਜੀ।
ਜੀ ਬੋਹਤ-ਬੋਹਤ ਬ ਹੁਣ ਤਾ ਤੁਹਾਨੂੰ ਦਸਾ ਨਾ ਕਾਲਯੁਗ ਚੱਲਦਾ ਪਿਆ ਵਾ।
ਜੀ-ਜੀ, ਜੀ ਬਿਲਕੁਲ।
ਹਾਂਜੀ ਤੇ ਅੱਜ ਕੱਲ ਨਾ ਅੱਜ ਕੱਲ ਬੱਚਿਆ ਨੂੰ ਕੀ ਵੱਡਿਆ ਵੱਡੇ ਵੀ ਨੀ ਸੇਵ ਹੈਗੇ।
ਸਹੀ ਗੱਲ ਆ ਜੀ।
ਹਾਂਜੀ ਬੱਚੇ ਤਾਂ ਫੇਰ ਬੱਚਿਆਂ ਦਾ ਦ ਦਿਮਾਗ ਛੋਟਾ ਹੁੰਦਾ ਵਾ ਤੇ ਇਨਸਾਨ ਤਾ ਸਮਝਦਾਰ ਹੁੰਦੇ ਵੱਡੇ ਤੁਹਾਨੂੰ ਪਤਾ ਅੱਜ ਕੱਲ ਉਹ ਵੀ ਨਿ ਬਾਰ ਸੇਵ ਹੈਗੇ ਗੇ।
ਸਹੀ ਗੱਲ ਆ ਜੀ।
ਹਾਂਜੀ ਇੱਥੋਂ ਤੱਕ ਪੰਦਰਾ-ਪੰਦਰਾ ਸਾਲ ਦੇ ਬੱਚਿਆ ਨੂੰ ਚੁੱਕ ਲੈਂਦੇ ਆ।
ਜੀ-ਜੀ, ਜੀ ਇਹ ਤੇ ਵੇਖੋ ਜੀ ਕੋਈ ਨਾ ਕੋਈ ਕਦਮ ਚੱਕਣੇ ਪੈਣੇ। ਘਰ ਦੇ ਪੇਰੈਂਟਸ ਨੂੰ ਵੀ ਜੀ ਸਰਕਾਰਾ ਨੂੰ ਵੀ ਆ ਕਿੰਨੀ ਘੱਟ ਕਰ ਸਕਦੇ ਹਾ ਆਪਾ ਜੀ ਜੇ ਇਹਨੂੰ।
ਇਹ ਤਾ ਹੁਣ ਸਰਕਾਰ ਨੂੰ ਚਾਹੀਦਾ ਨਾ ਤੁਹਾਨੂੰ ਪਤਾ ਹੀ ਆ ਸਰਕਾਰ ਕਿੱਦਾ ਜਦੋ ਵੋਟ ਟਾਂ ਲੈਣੀਆ ਹੋਣ ਉਦੋ ਤ ਕਹਿ ਦਿੰਦੇ ਆ ਸਾਨੂੰ ਵੋਟ ਦਉ ਅਸੀ ਦੇਸ਼ ਲਈ ਆਹ ਕਰਾਂਗੇ ਦੇਸ਼ ਲਈ ਉਹ ਕਰਾ ਉਸ ਤੋਂ ਬਾਅਦ ਕੁਛ ਵੀ ਨੀ ਹਾਂਜੀ। ਉਸ ਤੋਂ ਬਾਅਦ ਕੁਛ ਵੀ ਨੀ ਉਸ ਤੋਂ ਬਾਦ ਦੇਸ਼ ਓਦਾ ਦਾ ਓਦਾ ਹੀ ਰਹਿ ਜਾਂਦਾ ਵਾ ਦੇਸ਼ ਨੂੰ ਅੱਗੇ ਵਧਾਉਂਦੇ ਹੀ ਨੀ।
ਜੀ ਤੁਸੀ ਆਪਣੇ ਬੱਚਿਆ ਦਾ ਕਿਵੇਂ ਰੱਖਦੇ ਜੀ ਧਿਆਨ।
ਹਾਂਜੀ।
ਮੈਂ ਕਿਹਾ ਤੁਸੀ ਆਪਣੇ ਬੱਚਿਆ ਨੂੰ ਬਾਰ ਭੇਜਦੇ ਨੀ ਘੱਟ ਹੀ ਭੇਜਦੇ ਓ ਮੈਨੂੰ ਲੱਗਦਾ।
ਵੀਰੇ ਮੈਂ ਅਨ ਮੈਰਿਡ ਆ ਮੈਰਿਡ ਨੀ ਆ ਮੈਂ।
ਅੱਛਾ-ਅੱਛਾ ਠੀਕ ਹੈ।
ਨਹੀ ਮੈਂ ਤੇ ਤੁਹਾਨੂੰ ਤਾ ਹੀ ਮਤਲਬ ਕਿ ਸਲਾਹ ਲੈਣ ਆਸਰੇ ਕੀਤਾ ਸੀ ਬੱਚਿਆ ਨੂੰ ਵੀ ਕਿਵੇ ਸਹੀ ਰੱਖੀਏ ਅੱਜ ਦੇ ਟੈਮ ਏ। ਹੈਲਥ ਉਹਨਾ ਨੇ ਕਿਵੇਂ ਸਹੀ ਰੱਖੀਐ ਜੀ।
ਤਾ ਉਹਦ ਹਾਂਜੀ ਬੱਚਿਆ ਦਾ ਪੱਤਾ ਹੀ ਹੁੰਦਾ ਵਾ ਸਾਰਿਆ ਨੂੰ। ਵੀ ਬੱਚਿਆ ਦੀ ਹੈਲਥ ਜਿਆਦਾ ਖ਼ਰਾਬ ਹੋ ਜਾਂਦੀ ਆ। ਬਾਰ ਨੀ ਕੱਢਣਾ ਚਾਹੀਦਾ ਜਾਦਾ ਗਰਮੀ ਚ। ਜਾਦਾ ਗਰਮੀ ਵੀ ਗਰਮੀ ਵੀ ਬੱਚਿਆ ਨੂੰ ਲੱਗ ਜਾਂਦੀ ਤੇ ਜਾਦਾ ਸਰਦੀ ਵੀ ਬੱਚਿਆ ਨੂੰ ਲੱਗ ਜਾਂਦੀ ਹੈ।
ਜੀ-ਜੀ, ਜੀ।
ਹਾਂਜੀ ਹੋਰ ਦੱਸੋ ਕਿਤੇ ਘੁੰਮਣ-ਘਾਮਣ ਨੀ ਗਏ ਤੁਸੀ।
ਬਸ ਜੀ ਘੁੰਮਣ ਤੇ ਕੀ ਜਾਣਾ ਇੰਨੀ ਗਰਮੀ ਹੈਗੀ ਏ। ਇੰਨੀ ਗਰਮੀ ਤੇ ਨਾ ਹੀ ਨਿਕਲੋ ਹੀ ਸਹੀ ਹੈਗਾ ਜੀ।
ਹ ਹਾਂਜੀ, ਫਿਰ ਬੱਚੇ ਵੀ ਕਹਿ ਦੇਣਗੇ ਸਾਨੂੰ ਵੀ ਲੈ ਕੇ ਚੱਲੋ ਸਾਨੂੰ ਵੀ ਲੈ ਕੇ ਚੱਲੋ।
ਸਹੀ ਗੱਲ ਆ ਜੀ।
ਹਾਂ ਫੇਰ ਗਰਮੀ ਦਾ ਕਰਕੇ ਬੱਚੇ ਜ਼ਿਆਦਾ ਬਿਮਾਰ ਹੋਣਗੇ ਘੁੰਮਣ ਇਸ ਇਸ ਸ ਨਾਲ ਚੰਗਾ ਘਰੇ ਬੈਠੇ ਰਹੋ।
ਆਪਣਾ ਘਰ ਬੈਠੋ ਆਰਾਮ ਨਾਲ ਏ ਸੀ ਚ
ਆ ਹਾਂਜੀ, ਸਹੀ ਆ ਹੋਰ ਜੋਬ ਕਿੱਦਾਂ ਚੱਲਦੀ ਤੁਹਾਡੀ।
ਬਹੁਤ ਵਧੀਆ ਚੱਲਦੀ ਇਹ ਜੀ।
ਹਾਂ ਵਧੀਆ ਚਾਹੀਦਾ।
ਹਾਂਜੀ, ਹਾਂਜੀ,
ਹੋਰ ਹੋਰ ਬਾ ਹੋਰ ਹੋ
ਬੱਚੇ ਨਹੀਂ ਸਮਝਦੇ ਦੇ ਅੱਜ ਕੱਲ੍ਹ ਦੇ ਜਿੰਨਾ ਮਰਜ਼ੀ ਸਮਝਾ ਲਓ ਫੋਨ ਖੇ ਫੋਨਾ ਨਾਲ ਹੀ ਤੁਹਾਨੂੰ ਪਤਾ ਹੀ ਹੈਗਾ। ਅੱਜ ਕੱਲ੍ਹ ਦੇ ਛੋਟੇ ਛੋਟੇ ਬੱਚਿਆਂ ਦੀਆਂ ਅੱਖਾਂ ਖ਼ਰਾਬ ੳ ਚਸ਼ਮੇ ਲੱਗੇ ਹੋਏ ਨੇ ਜੀ। ਠੀਕ ਏ ਉੱਪਰੋਂ ਨੀ ਛੱਡਦੇ ਜੀ ਖੈੜਾ।
ਦਵਾ ਸਾਡੇ ਕੋਲ ਬਸ ਫੋਨ ਦੇ ਦਿਉ ਸਾਨੂੰ।
ਸਈ ਗੱਲ ਆ ਜੀ।
ਹਾਂਜੀ ਕਹਿ ਦਿੰਦੇ ਨੇ ਫੋਨ ਤੋਂ ਬਿਨਾਂ ਕਹਿ ਦਿੰਦੇ ਨੇ ਅਸੀਂ ਰੋਟੀ ਵੀ ਨਹੀ ਖਾਣੀ ਅਸੀ ਕੁਛ ਨੀ ਕਰ ਨਾ ਕ ਫੋਨ ਚਾਹੀਦਾ ਬਸ।
ਇਹ ਅੱਜ ਕੱਲ ਤੁਹਾਨੂੰ ਪਤਾ ਪ੍ਰਦੂਸ਼ਣ ਵੀ ਇੰਨਾ ਫੈਲ ਗਿਆ। ਵੈਸੇ ਹੀ ਨਹੀਂ ਸਹੀ ਰਹਿੰਦੇ ਬੱਚੇ ਹਵਾ ਐਸੀ ਹੋ ਗਈ ਹੁਣ ਬਾਰ ਦੀ। ਹੈਲੋ। ਹੈਲੋ। ਹੈਲੋ। ਹੈਲੋ।